ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਠੀਕ ਓ‌ ਤੁਸੀਂ
ਹਾਂਜੀ ਤੁਸੀਂ ਆਪਣਾ ਦੱਸੋ ਤੁਸੀਂ ਠੀਕ ਹੋ ਤੁਹਾਡੇ ਘਰ ਠੀਕ ਨੇ
ਹਾਂਜੀ ਨਿਆਣੇ ਠੀਕ ਨੇ
ਚਲੋ ਵਧੀਆ ਜੀ ਠੀਕ ਹੈ ਜੀ ਵਧੀਆ ਤੇ ਸਾਡਾ ਵੀ ਹੁਣੇ ਆਇਆ ਸਕੂਲੋਂ ਅਤੇ ਬਸ ਹੁਣ ਰੋ ਰੋਟੀ ਖਾਏਗਾ ਤੇ ਫੇਰ ਤੁਹਾਨੂੰ ਪਤਾ ਹੀ ਹੈ ਦੋ ਢਾਈ ਵਜੇ ਫੇਰ ਟਿਊਸ਼ਨ
ਹਾਂਜੀ ਹਾਂਜੀ
ਹਾਂਜੀ ਹੋਰ ਸੁਣਾਓ ਤੁਹਾਡੇ ਘਰ ਠੀਕ ਨੇ ਸਬ
ਹੰ
ਅੱਛਾ ਜੀ ਨਹੀਂ ਮੇਰਾ ਤਾਂ ਹਲੇ ਛੋਟਾ ਹੈ ਨਾ ਉਹੋ ਉਹ ਪਲੇਅ ਚ ਜਾਂਦਾਂ ਅਜੇ ਤਾਂ ਕਰਕੇ
ਹਾਂਜੀ ਆਕਾਸ਼ ਨਾਲ ਜਾਂਦਾ ਨਾ
ਹਾਂਜੀ ਉਹ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਤੁਸੀ ਦੱਸੋ
ਬਾਕੀ ਵਧੀਆ ਜੀ।
ਜੈ ਸ਼ ਵਧੀਆ ਚਾਹੀਦਾ, ਬਸ ਅੱਜ ਨਾ ਓਨਲਾਈਨ ਸ਼ੋਪਿੰਗ ਕਰ ਰਹੇ ਸੀ। ਅਤੇ ਇੱਕ ਚੀਜ਼ ਕੋਰੀਅਰ ਕਰੀ ਸੀਗੀ, ਮਤਲਬ ਔਡਰ ਕਰਿਆ ਸੀ। ਅਤੇ ਔਡਰ ਵਿੱਚ ਨਾ ਬਾਏ ਮਿਸਟੇਕ ਹੋ ਗਈ ਐ, ਉਹ ਸਾਨੂੰ ਪਸੰਦ ਨਹੀਂ ਆਇਆ ਅਤੇ ਅਸੀਂ ਰਿਟਰਨ ਦਾ ਇਸ਼ੂ ਪਾਇਆ ਆ, ਤੇ ਪਤਾ ਨੀ ਹੁਣ ਕਿੰਨੇ ਦਿਨ ਲੱਗਣਗੇ ਉਹਨੂੰ ਨਾ ਵਾਪਸ ਲੈ ਕੇ ਜਾਣ ਨੂੰ, ਪਹਿਲੇ ਅਸੀਂ ਉਹ ਚੀਜ਼ ਓਡਰ ਕਰੀ ਵੀ ਨੀ ਗ ਜੋ ਆ ਗਈ। ਤੇ ਹੁਣ ਅਸੀਂ ਉਹਨੂੰ ਵਾਪਿਸ ਕਰਨਾ ਐ। ਹੁਣ ਹਫ਼ਤਾ ਲੱਗ ਜਾਏਗਾ, ਔਰ ਜਦ ਤੱਕ ਸਾਨੂੰ ਲੋੜ ਹੈਗੀ, ਉਸ ਤੋਂ ਬਾਅਦ ਲੋੜ ਖ਼ਤਮ ਹੋ ਜਾਏਗੀ। ਕੀ ਫਾਇਦਾ ਹੁੰਦਾ ਔਨਲਾਈਨ ਵਧੀਆ ਤੇ ਹੈ ਪਰ ਇੰਨੀ ਵਧੀਆ ਨਹੀਂ, ਔਫਲਾਈਨ ਜ਼ਿਆਦਾ ਅੱਛੀ ਏ। ਇੱਕ ਤੇ ਜਾਓ, ਕੱਪੜਾ ਹੱਥ ਦੇ ਉੱਤੇ ਰੱਖ ਕੇ ਵੇਖ ਕੇ ਆਓ, ਕੱਪੜਾ ਕਿਵੇਂ ਦਾ ਸਟੱਫ ਕਿਵੇਂ ਦਾ ਹੋਰ ਹੈਂਡ ਟੂ ਹੈਂਡ ਚੇਂਜ ਹੋ ਜਾਂਦਾ, ਜੇ ਨਾ ਪਸੰਦ ਆਇਆ ਤੇ ਅਸੀਂ ਨਾਲ ਨਾਲ ਵਾਪਿਸ ਵੀ ਕਰਵਾ ਲਈ ਜੇ
ਹਾਂਜੀ ਹਾਂਜੀ
ਅਗਰ ਇਹੀ ਅਸੀਂ ਉਵੇਂ ਕਰਨੇ ਆ ਨਾ ਐਕਸਚੇਂਜ ਔਨਲਾਈਨ ' ਤੇ ਬਹੁਤ ਬੁਰਾ ਹਾਲ ਐ ਜੀ, ਮਤਲਬ ਇੰਨੇ ਦਿਨ ਲਾ ਦਿੰਦੇ ਚੇਂਜ ਕਰਨ ਨੂੰ ਹੈਂ, ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਆ ਕਿ ਉਹ ਨੀਡ ਵੀ ਨਈ ਇਸ ਚੀਜ਼ ਦੀ ਹੁੰਦੀ, ਅਗਰ ਪੈਸੇ ਫਿਰ ਇਹ ਕਹਿ ਦਿੰਦੇ ਨੇ ਕਿ ਚਲੋ ਪੈਸੇ ਤੁਹਾਡੇ ਅਕਾਊਂਟ 'ਚ ਆ ਜਾਣਗੇ ਫਿਰ ਪੈਸੇ ਵੀ ਨੀ ਅਕਾਊਂਟ ਚ ਆਉਂਦੇ ਹੈਗੇ, ਬਸ ਐਵੇਂ ਰਿਟਰਨ ਦਾ ਇਸ਼ੂ ਨਾ ਤੇ ਦੇਈ ਦਾ ਪਰ ਦਿੰਦੇ- ਦੁੰਦੇ ਹੈ ਨੀ ਕੁਛ ਵੀ
ਉਹਦਾ ਅਕਾਊਂਟ ਅਲੱਗ ਹੁੰਦਾ ਨਾ, ਉਹਦੀ ਵੀ ਮੀਸੂ ਅਕਾਊਂਟ ਦੀ ਆਉਂਦੇ ਤੁਸੀਂ ਸ਼ੋਪਿੰਗ ਈ ਕਰ ਸਕਦੇ, ਉਹ ਨ ਕੁਛ ਕਰ ਸਕਦੇ।
ਜੀ ਮੀਸ਼ੋ ਏ, ਫਲਿਪਕਾਰਡ ਏ, ਐਮਾਜੋਨ ਏ। ਨਾਇਕਾ ਐ, ਇਹਨਾਂ ਦੇ ਮਤਲਬ ਅ ਕੱਪੜੇ ਔਰ ਉਹ ਚੀਜ਼ਾਂ ਹਾਂਜੀ
ਡਿਟ
ਹੈ ਠੀਕ ਏ ਹੋਰ ਹਾਂਜੀ ਹਾਂਜੀ ਇੱਕ ਉ ਆਂਦਾ ਐ ਨਾ ਜੋ ਜ਼ਮੈਟੋ, ਬਲਿੰਕਟ ਇਹ ਵੀ ਪਛੇ ਜਿਵੇਂ ਲਗਾ ਲੋ ਹੁਣ ਅਸੀਂ ਘਰ ਹੈਗੇ ਆ, ਸਾਡੇ ਘਰ ਕੋਈ ਨੀ ਹੈਗਾ। ਅਸੀਂ ਕੁਛ ਮੰਗਉਣਾ, ਅਸੀਂ ਬਲਿੰਕਟ ਤੇ ਔਡਰ ਕਰ ਲਈਏ ਦਸ ਮਿੰਟ ਚ ਬੰਦਾ ਘਰ ਦੇਣ ਆ ਜਾਂਦਾ ਜੇ ਔਰ ਚਾਰਜਿਸ ਵੀ ਉਹਦਾ ਠੀਕ ਮਤਲਬ ਔਨਲਾਈਨ ਅੱਛਾ ਵੀ ਐ, ਪਰ ਇੰਨਾ ਅੱਛਾ ਨਹੀਂ ਐ ਜੋ ਕੱਪੜਾ ਵਗੈਰਾ ਜਾਂ ਫਿਰ ਜਿਹੜਾ ਹੋਰ ਸਮਾਨ ਇਹ ਤਾਂ ਸਾਨੂੰ ਆਪਣੇ ਆਪ ਈ ਵੇਖ ਕੇ ਲੈ ਕੇ ਆਉਣਾ ਚਾਹੀਦਾ, ਜੇ ਅਸੀਂ ਤਾਂ ਇਹੀ ਕਹਿੰਦੇ ਆ ਕਿਉਂਕਿ ਮੇਰਾ ਨਾ ਐਵੇਂ ਪੈਸੇ ਖ਼ਤਮ ਹੋ ਗਏ ਨੇ ਓਨਲਾਈਨ ਦੇ ਚੱਕਰ ਚ ਉਹਨਾਂ ਨੇ ਕਿਹਾ ਸੀ ਕਿ ਅਗਰ ਤੁਹਾਡਾ ਮਤਲਬ ਸਾਨੂੰ ਕੋਰੀਅਰ ਨਾ ਪਸੰਦ ਆਇਆ ਅਤੇ ਤੁਹਾਡਾ ਰਿਟਰਨ ਦਾ ਇਸ਼ੂ ਹੋਏਗਾ, ਅਸੀਂ ਰਿਟਰਨ ਕਰ ਵੀ ਦਿੱਤਾ। ਬਟ ਨਾ ਪੈਸੇ ਆਏ ਨੇ ਤੇ ਉਹ ਜੋ ਅਸੀਂ ਔਡਰ ਕਰਿਆ ਉਹ ਵੀ ਨਹੀਂ ਮਿਲਿਆ ਹੈਗਾ। ਇਹ ਨੁਕਸਾਨ ਹੋਇਆ, ਅੱਜ ਸਾਡਾ ਬੜਾ ਤਗੜਾ।
ਹਾਂਜੀ, ਜੋ ਅਸੀਂ ਦੁਕਾਨ ਤੇ ਜਾ ਕੇ ਲੈ ਲੈਂਦੇ ਆ ਨਾ ਹੋ ਜਾਂਦਾ ਸਾਡਾ, ਉਹ ਠੀਕ ਰਹਿੰਦਾ ਜੀ।
ਨਹੀਂ ਬਿਲਕੁਲ ਜੀ, ਬਿਲਕੁਲ ਅਸੀਂ ਹੁਣ ਆਪ ਮੇਰੇ ਹਸਬੈਂਡ ਬੋਲ ਰਹੇ ਨੇ ਕਿ ਤੂੰ ਔਨਲਾਈਨ ਕੁਛ ਨੀ ਮੰਗਾਣਾ ਹੈਗਾ, ਔਨਲਾਈਨ ਤੂੰ ਐਵੇਂ ਮੰਗਾ ਲਿਆ ਅਗਰ ਕੁਛ ਬਾਜ਼ਾਰ ਦਾ ਖਾਣਾ ਹੈ ਜ਼ਮੈਟੋ 'ਤੇ, ਅਤੇ ਉਹ ਮੰਗਾ ਲੈ ਨਹੀਂ। ਤੇ ਫੇਰ ਬਲਿੰਕਿਟ ਤੋਂ ਮੰਗਵਾਲੋ ਜੋ ਕੁਛ ਵੀ ਚਾਹੀਦਾ ਨਾ ਉਹਦੀ ਨੀ- ਡ ਹੈਗੀ ਏ ਉਹ ਮੰਗਾ ਲੋ ਪਰ ਕੱਪੜਾ ਜਾਂ ਉਵੇਂ ਕੁਛ ਸਮਾਨ ਨੀ ਮੰਗਵਾਣਾ ਹੈਗਾ। ਕੀ ਫੈਦਾ ਪੈਸੇ ਵੀ ਖ਼ਤਮ ਹੋ ਗਏ ਨੇ। ਅਹ ਔ ਔਫਲਾਈਨ ਦਾ ਆ ਹੁੰਦਾ ਨਾ ਕਿ ਅਸੀਂ ਘਰ ਜਾਂਦੇ ਹਾਂ, ਅਸੀਂ ਵੇਖ ਕੇ ਦੁਕਾਨ ਤੇ ਕੱਪੜਾ ਵੇਖ ਕੇ ਵੀ ਲੈ ਈਦਾ ਹੱਥ ਵੀ ਲਗਾ ਕੇ ਵੇਖ ਲਈਦਾ। ਕਿੰਨਾ ਵਧੀਆ ਹੈਗਾ ਇਹਦੇ ਚ ਕੀ ਬੈਨੀਫਿਟ ਹੈਗਾ ਸਾਨੂੰ।
ਹਾਂਜੀ ਜੀ ਚਲੋ ਜੀ ਕੁਛ, ਖ਼ਰਾਬ ਵੀ ਹੋ ਜਾਂਦਾ ਕੱਪੜਾ ਫੇਰ ਚੇਂਜ ਵੀ ਹੋ ਜਾਂਦਾ ਨਾ ਫੇਰ ਨਾਲ- ਨਾਲ ਬੰਦਾ ਚੇਂਜ ਕਰ ਲੈਂਦਾ ਐ।
ਹਾਂਜੀ- ਹਾਂਜੀ ਉਹ ਤੇ ਹੈ ਹੀ ਇਹੀ ਤੇ- ਇਹੀ ਤੇ ਪੰਗਾ ਹੈ ਨਾ।
ਹਾਂਜੀ।
ਤੁਸੀਂ ਵੈਸੇ ਔਨਲਾਈਨ ਕਰਦੇ ਹੋ ਯਾ ਔਫਲਾਈਨ ਕਰਦੇ ਹੋ?
ਨਹੀਂ ਔਨਲਾਈਨ ਵੀ ਕਰ ਲੈਂਦੀ ਸੀ ਮੈਂ ਪਹਿਲਾਂ ਇੱਕ ਵਾਰੀ ਕੀਤੀ ਸੀ ਮੈਂ ਔਨਲਾਈਨ ਤੋਂ ਮੈਂ ਡਰੈਸ ਮੰਗਾਈ ਸੀ। ਮਤਲਬ ਐਵੇਂ ਹੈਗੀ ਸੀ ਛੇ ਸੌ ਦੀ ਐਵੇਂ ਕੁਛ ਆਸ- ਪਾਸ ਆਈ ਸੀ। ਓਹ ਮਤ ਦਿਖਾਈ ਕੁਛ ਹੋਰ ਹੈਗੀ ਸੀ ਤੇ ਆਈ- ਕੁਛ ਹੋਰ ਸੀ ਮਤਲਬ ਜੋੋਰ ਜ ਜ ਜੋ ਹੁੰਦਾ ਨਾ ਚੁਭਨੇ ਵਾਲਾ ਕੱਪੜਾ ਹੁੰਦਾ ਏ। ਤੇ ਉਹ ਨਿਕਲਾ ਸੀ।
ਜੋਰਜਟ ਹੁੰਦੀ ਹੈ ਚੁਬਦੀ ਐ, ਤੋ ਰਿਟਰਨ ਵੀ ਨਹੀਂ ਹੋਈ ਸੀ। ਹੋਰ ਸਭ ਫੇਰ? ਐਵੇਂ ਪਈ ਰਹੀ ਸੀ ਯੂਜ ਤਾਂ ਕਰਨਾ ਨੀ ਪੈਦਾ ਹੋਣਾ ਏ। ਪਰ ਚੂਬਦੀ ਏ ਇੰਨੀ ਗਰਮੀ ਪੈਂਦੀ ਐ, ਹਾਂਜੀ, ਇੰਨੀ ਗਰਮੀ ਪੈਂਦੀ ਵੀ, ਕੌਣ ਪਾਏਗਾ?
ਤੇ ਤੁਸੀਂ ਰਿਟਰਨ ਦਾ ਈਸ਼- ਕਿਉਂ ਨਹੀਂ ਪਾਇਆ ਸੀ ਕਿ ਰਿਟਰਨ ਕਰਨਾ ਅਸੀ ਸਾਨੂੰ ਨਹੀਂ ਚਾਹੀਦੀ ਹੈਗੀ।
ਤੁਹਾਨੂੰ ਪਤਾ ਹੀ ਕੇੜਾ ਅਕਾਊਂਟ ਵਿਚ ਆਂਦੇ ਕੋਈ ਨੀ ਪੈਸੇ।
ਹਾਂਜੀ- ਹਾਂਜੀ ਉਹੀ ਤੇ ਪੰਗਾ ਹੈ ਨਾ ਇਸੇ ਕਰਕੇ ਅਸੀਂ ਵੀ ਹੁਨ-
ਹਾਂਜੀ- ਹਾਂਜੀ ਕੁਛ ਨਾ ਕੁਝ ਲੈਣਾ ਪੈ ਜਾਂਦਾ ਨਾ ਫੇਰ।
ਬਿਲਕੁਲ ਜੀ ਬਿਲਕੁਲ ਇਹ ਤੇ ਹੈ ਹੀ ਹੈ, ਹੂੰ।
ਤੇ ਮੈਂ ਹੁਣ ਕਰਦੀ ਨੀ ਹੈਗੀ ਸ਼ੋਪਿੰਗ ਔਨਲਾਈਨ ਹੀ ਕਰਦੀ ਮਤਲਬ ਦੁਕਾਨਾਂ ਤੇ ਜਾ ਕੇ ਲੈਂ ਆਂਨੀ ਹਾਂ ਜੋ ਵੀ-
ਨਹੀਂ ਇਹੀ ਤੇ- ਇਹੀ ਤੇ ਸਹੀ ਇਹੀ ਬਿਲਕੁਲ ਸਹੀ ਗੱਲ ਹੈ ਜੀ ਔ- ਫਲਾਈਨ ਕਰ ਲਉ ਉਹ ਜਾਦਾ ਬੈਟਰ ਏ।
ਹਾਂਜੀ ਜੀ
ਨਲਾਈਨ ਤੇ ਪੰਗਾ ਹੈਗਾ ਜੇ ਓਨਲਾਈਨ ਤੁਸੀਂ ਕੀ ਲਵੋਗੇ ਕਿਵੇਂ ਆਏਗਾ, ਹਨਾ। ਪ ਇਹੀ ਪੰਗਾ ਜੇ ਔਰ ਉਹਦਾ ਕਿਆ- ਫਾਇਦਾ ਹੈਗਾ ਜੇ ਕੁਛ ਚਜ ਦਾ ਨਾ ਮਿਲਿਆ ਹੈਨਾ, ਤਾਂ ਕੀ ਹੈ ਅਗਰ ਬੰਦੇ ਨੂੰ ਲੋੜ ਹੋਵੇ, ਲੋੜ ਤੇ ਸਮਾਨ ਨਾ ਆਵੇ ਸਾਡੇ ਘਰ ਉਸ ਚੀਜ਼ ਦਾ ਵੀ- ਕੀ ਫਾਇਦਾ ਹੈਗਾ ਜੇ, ਹੁਣ ਅਸੀਂ, ਹਾਂਜੀ। ਬਿਲਕੁਲ ਜੀ ਬਿਲਕੁਲ ਸਾਨੂੰ ਉਹ ਵੀ ਆਉਂਦਾ ਜੇ, ਸਮੋਲ ਆਂਦਾ ਜੇ ਸਮੋਲ, ਮੀਡੀਅਮ ਆ ਜਾਂਦਾ ਵੇ, ਅਗਰ ਅਸੀਂ ਉਹਦੇ ਤੇ ਓਡਰ ਤੇ ਪਾਈਏ ਔਡਰ ਤੇ ਕਈ ਵਾਰੀ ਸਮੋਲ ਪਾਂਦੇ ਆ ਕਈ ਵਾਰੀ ਛੋਟਾ ਆ ਜਾਂਦਾ, ਤੇ ਕਈ ਵਾਰੀ ਵੱਡਾ ਆ ਜਾਂਦਾ, ਉਹ ਵੀ ਫੇਰ ਪੰਗਾ ਜੇ।
ਜੀ-ਜੀ ਐਵੇਂ ਹੋ ਜਾ ਨਾ ਜਿਵੇਂ ਪਜਾਮਾ ਨੀ ਆਉਂਦਾ ਬੰਦਿਆਂ ਦ ਮਤਲਬ ਆਂਦਾ ਨੀ। ਬੰਦਾ ਡਰੈਸ ਸਹੀ ਆ ਜਾਂਦੀ ਹੈ, ਪਜਾਮਾ ਨੀ ਆਂਦਾ ਫੇਰ ਉਹਨੂੰ ਚੇਂਜ ਈ ਕਰਨਾ ਪੈਂਦਾ ਫੇਰ। ਤੋ ਹਫ਼ਤਾ ਲੱਗ ਜਾਂਦਾ ਚੇਂਜ ਕਰਨੇ ਚ।
ਉਵੇ ਨਾ ਸਾਡੇ ਗਲੀ ਚ ਵੀ ਇੱਕ ਅੰਕਲ ਆਂਦੇ ਨੇ, ਬਜ਼ੁਰਗ ਜੇ ਹੈਗੇ ਨੇ ਉਹਨਾਂ ਦਾ ਵੀ ਪ੍ਰਾਈਜ਼ ਨ ਰੀਜਨੇਬਲ ਹੈਗਾ ਜੇ ਉਹ ਵੀ ਮਤਲਬ ਸਹੀ ਰੇਟ ਤੇ ਕਪ ਕੱਪੜਾ ਦੇ ਜਾਂਦੇ ਨੇ ਇੰਨਾ ਵਧੀਆ ਉਹਨਾਂ ਦਾ ਕੱਪੜਾ ਹੁੰਦਾ ਹੈ। ਨਾ ਬਹੁਤ ਹੀ ਅੱਛਾ ਔਰ ਪ੍ਰਾਈਜ਼ ਵੀ ਠੀਕ ਹੈਗਾ, ਉਹ ਠੀਕ ਹੈ ਅਸੀਂ ਅੱਖ ਤੋਂ ਵੇਖ ਕੇ ਆਪਣਾ ਕੱਪੜਾ ਵੀ ਵੇਖ ਲਈਏ ਔਰ ਸਾਨੂੰ ਚੁੱਭੇਗਾ ਵੀ ਨਹੀਂ, ਔਰ ਉਹ ਮਤਲਬ ਇੰਨੇ ਠੀਕ ਹੈ ਕਿ ਨੇ ਨਾ ਅੰਕਲ। ਮਤਲਬ ਪ੍ਰਾਈਜ਼ ਵੀ ਠੀਕ ਹੈ, ਔਰ ਉਹਨਾਂ ਦਾ ਕੱਪੜਾ ਵੀ ਬਹੁਤ ਵਧੀਆ ਹੈ, ਜਦੋਂ ਆਂਦੇ ਨੇ ਉਹ ਮਤਲਬ ਦੂਰੋਂ ਕਹਿਣ ਲੱਗ ਜਾਂਦੇ ਨੇ, ਨਾਈਟ ਸੂਟ ਲੈ ਲੋ ਚੱਪਲਾਂ ਲੈ ਲੋ। ਤੇ ਅਸੀਂ ਜਿਹੜੀ ਚੀਜ਼ ਸਾਨੂੰ ਪਸੰਦ ਹੁੰਦੀ ਏ, ਅਸੀਂ ਲੈ ਵੀ ਲਈ ਦੀਏ। ਮਤਲਬ ਐਹ ਚੀਜ਼ ਹੁੰਦੀ, ਕਿ ਆਮਣੇ ਸਾਹਮਣੇ ਵੇਖੇ ਦਾ ਲੈਣ ਦਾ ਔਰ ਔਫਲਾਈਨ 'ਤੇ ਐਹ ਚੀਜ਼ ਹੁੰਦੀ ਹੈ। ਦੀ ਨੀ ਮਤਲਬ ਔਫਲਾਈਨ ਵਧੀਆ ਵੀ ਏ, ਔਨਲਾਈਨ ਜ਼ਿਆਦਾ ਵਧੀਆ ਔਨਲਾਈਨ ਜਿਵੇਂ ਉਹਨੂੰ ਦੂਰ ਏ ਕੋਈ ਨੀ ਹੈ ਤੇ ਚਲੋ ਸਮਾਨ ਮੰਗਵਾਉਣਾ ਆ ਵੀ ਜਾਂਦਾ ਜੇ ਔਰ ਔਫ ਲਾਈਨ 'ਤੇ ਥੋੜ੍ਹਾ ਪੰੰਗਾ ਹੈਗਾ ਜੇ।
ਹਾਂਜੀ-ਹਾਂਜੀ ਬੰਦੇ ਕਿੱਤੇ ਜਾਣਾ ਪੈ ਜਾਵੇ, ਹੋਰ ਤੁਸੀਂ ਆਪਦਾ ਹਫ਼ਤਾ ਦੇਖਦੇ ਰਹੋ।
ਹਾਂਜੀ, ਬਿਲਕੁਲ ਜੀ ਬਿਲਕੁਲ ਹੁਣ ਐਸੀ ਨਾ ਜ਼ਿਆਦਾਤਰ ਏ ਇੱਥੇ ਸਾਡੇ ਮੀਨਾ ਮਾਰਕੀਟ ਹੈਗੀ ਜੀ ਉੱਧਰ ਚਲੀ ਗਈਦੇ ਹੈ, ਕੱਪੜੇ ਤੇ ਅਸੀਂ ਉੱਧਰੋਂ ਹੀ ਲੈਂਨੇ ਆ। ਔਰ ਲੁਧਿਆਣੇ ਸਭ ਤੋਂ ਫੇਮਸ ਹੈਗਾ ਗੁੜ ਮੰਡੀ ਐਦ ਐਧਰ ਵਾਲੀ ਸਾਈਡ ਐਧਰ ਬਹੁਤ ਵਧੀਆ ਕੱਪੜਾ ਮਿਲਦਾ ਹੈ, ਓਧਰ ਚੱਲ ਜ ਉੱਧਰ ਵੀ ਕੱਪੜਾ ਅੱਛਾ ਹੈਗਾ ਏ, ਔਰ ਪ੍ਰਾਈਜ਼ ਵੀ ਠੀਕ ਹੈਗਾ ਐਨਾ ਕੋਸਟਲੀ ਨਹੀਂ ਹੈ। ਮਤਲਬ ਕੱਪੜਾ ਐਨਾ ਅੱਛਾ ਨਾ ਐਨਾ ਵਧੀਆ ਬਸ ਥੋੜਾ ਰੇਟ ਜਾਦਾ ਹੁੰਦਾ ਹੈ ਉਹ ਤੇ ਫੇਰ ਤੁਹਾਨੂੰ ਪਤਾ ਜਿੰਨੇ ਹੁਣ ਲਗਾਉਣਾ ਓਨੇ ਰੇਟ ਤੇ ਲਾਣਾ ਈ ਲਾਣਾ।
ਹਾਂਜੀ-ਹਾਂਜੀ।
ਹੈ ਪੰਗਾ ਬਾਕੀ ਤਾਂ ਮਤਲਬ ਪ੍ਰਾਈਜ਼ ਪ੍ਰੂਇਜ਼ ਸਭ ਠੀਕ ਹੈਗਾ, ਕੱਪੜਾ ਵੀ ਅੱਛਾ ਹੈ, ਅਸੀਂ ਉੱਧਰ ਹੀ ਜਾਂਨੇ ਆ। ਅਗਰ ਟੋਏ ਅਪੇ ਤੇ ਮੈਂ ਨਿਆਣਣੇਿਆਂ ਦੇ ਖਿਡੌਣੇ ਲੈਣੇ ਹੋਣ ਅਤੇ ਫਿਰ ਉੱਧਰ ਨਾ ਗੁੜ ਮੰਡੀ ਐ, ਇੱਧਰ ਵਾਲੀ ਸਾਈਡ ਨਾ ਸਰਦਾਰ ਜੀ ਟੋਇਜ਼ ਹੈਗੇ ਨੇ। ਉਹਨਾਂ ਦਾ ਵੀ ਪ੍ਰਾਈਜ਼ ਠੀਕ ਹੈਗਾ ਨਿਆਣੇ ਦੇ ਅਸੀ ਖਿਡੌਣੇ ਓਧਰੋਂ ਹੀ ਲਈਦੇ ਨੇ।
ਹਾਂਜੀ
ਹਾਂਜੀ ਨਿ ਤੇ ਐ ਵਿਸ਼ਾਲ ਮੇਗਾ ਮਾਰਕੀਟ ਹੈਗਾ ਇਏਧਰ ਵੀ ਸਹੀ ਹੈਗਾ ਜੇ। ਮਤਲਬ ਸਹੀ ਹੈ ਅਸੀਂ ਇੱਧਰੋਂ ਹੀ ਜ਼ਿਆਦਾਤਰ ਲਈ ਦਾ ਐਸੀ ਸਾਰੇ ਕਹਿੰਦੇ ਨੇ ਜਗਾਦਰੀ ਕੱਪੜਾ ਵਧੀਆ ਮਿਲਦਾ ਹੈ, ਪਰ ਜਗਾਦਰੀ ਭਾਂਡਾ ਜ਼ਿਆਦਾ ਵਧੀਆ ਜ ਹੈ ਜੁਗਾਦਰੀ ਨਾ ਸਾਡੇ ਇੱਥੇ ਭਾਂਡੇ ਬਹੁਤ ਹੈਗੇ ਨੇ ਕੱਲੀ-ਕੱਲੀ ਜੀ ਦੇ ਭਾਂਡੇ ਹੈਗੇ ਨੇ ਆ ਪੰਜਾਬ ਵਾਲੀ ਸਾਈਡ ਕੱਪੜੇ ਨੇ, ਜੁੱਤੀਆਂ ਨੇ, ਉਹ ਤਾਂ ਬਹੁਤ ਹੀ ਕੁਛ ਐਸਾ ਹੈਗਾ ਜੋ ਨੀ ਵੀ ਮਿਲ ਸਕਦਾ ਨਾ ਉਹ ਵੀ ਮਿਲ ਜਾਏਗਾ, ਔਰ ਉਹ ਪੰਜਾਬ ਹੈ ਉੱਥੇ ਤੇ ਬਾਰਾਂ, ਇੱਕ ਵਜੇ ਤੱਕ ਵੀ ਖੁੱਲ੍ਹਾ ਹੈ ਦੋ ਵਜੇ ਤੱਕ ਵੀ ਤੁਸੀਂ ਜਦੋਂ ਮਰਜ਼ੀ ਚਲੇ ਜੋ ਚੋਵੀ ਘੰਟੇ ਉੱਥੇ ਬਾਜ਼ਾਰ ਖੁੱਲ੍ਹੇ ਨੇ ਚੌਵੀ ਘੰਟੇ।
ਹਾਂਜੀ-ਹਾਂਜੀ
ਅਸੀਂ ਜਾਨੇ ਆ ਨਾ, ਅਸੀਂ ਹਰ ਵਾਰੀ ਘੁੰਮ ਕੇ ਆਨੇ ਆ ਸੰਡੇ ਨੂੰ ਤੇ ਉੱਥੇ ਹੋਰ ਹੀ ਰੌਣਕ ਮੇਲਾ ਲੱਗਿਆ ਹੁੰਦਾ ਸੰਡੇ ਨੂੰ ਉਸ ਸੰਡੇ ਨੂੰ ਨਾ ਉੱਥੇ ਐਤਵਾਰ ਬਾਜ਼ਾਰ ਲੱਗਦਾ ਉਦੋਂ ਬਹੁਤ ਰਸ਼ ਹੁੰਦਾ ਜੇ ਬਹੁਤ ਈ ਜ਼ਿਆਦਾ, ਔਰ ਇੰਨਾ ਵਧੀਆ ਹੁੰਦਾ ਐ ਨਾ ਐਨਾ ਵਧੀਆ ਹਰ ਇੱਕ ਚੀਜ਼ ਠੀਕ ਰੇਟ 'ਤੇ ਮਿਲ ਜਾਂਦੀ ਹੈ ਕੱਪੜੇ ਲੈ ਲਓ ਜੁੱਤੀ ਲੈ ਲਓ ਹੋਲਸੇਲ ਰੇਟ ਤੇ ਵੀ ਮਿਲ ਜਾਂਦੀ ਹੈ ਔਰ ਜਿਨਾਂ ਨੇ ਓਵਰ ਲੈਣਾ ਤੇ ਉਹ ਤਾਂ ਚਲੋ ਦੋ ਉੱਥੇ ਇੱਕ ਵੀ ਹੈਗਾ ਜੇ ਮੋਲ ਹੈਗਾ ਨੇ ਪਵੀਲੀਅਨ ਮੋਲ ਓਦੇ ਵੀ ਘੁੰਮਨ ਫਿਰਨ ਦੀ ਜਗਾ ਹੈਗੀ ਏ ਮਤਲਬ ਘੁੰਮ ਫਿਰ ਵੀ ਸਕਦੇ ਓ ਬੈ ਵੀ ਸਕਦੇ ਨੇ। ਹੈਂ ਜਿੰਨੇ ਰੈਸਟ ਕਰਨੀ ਓ ਵੀ ਕਰ ਸਕਦੇ ਨੇ। ਅਗਰ ਉਸ ਤੋਂ ਅੱਗੇ ਜਾਨਾ ਜੇ ਉਸ ਤੋਂ ਅੱਗੇ ਹੈਗਾ ਨਾਨਕਸਰ ਗੁਰਦੁਆਰਾ ਸ਼ੈਦ ਸੁਨੇਆ ਵੀ ਹੋਏਗਾ ਤੁਸੀਂ।
ਹਾਂਜੀ-ਹਾਂਜੀ।
ਓਦਰ ਅਸੀਂ ਚਲ ਜਾਂਨੇ ਆਂ ਓਦਰ ਈ ਜਾਦਾਤਰ ਸਾਡਾ ਚੱਕ ਚੱਕਰ ਲੱਗਦਾ ਤੇ ਓਦਰੋਂ-ਓਦਰੋਂ ਅਸੀਂ ਲੁਧਿਆਣੇ ਚੱਲ ਜਾਈ ਦਾ ਆ। ਤੇ ਫੇਰ ਅਸੀਂ ਵੇਖ ਲਈਦਾ ਜੇ ਕੁਛ ਲੈਨਾ ਹੋਵੇ ਤੇ। ਓ ਲੁਧਿਆਣੇ ਨਾਨਕਸਰ ਗੁਰਦੁਆਰਾ ਹੈਗਾ ਨਾ ਓਥੇ ਜਿਵੇਂ ਪੂਰਨਮਾਸ਼ੀ ਹੋਗੀ ਮਸ ਮੱਸੇਆ ਹੋਗੀ। ਇਦੇ ਤੇ ਸਾਰੇ ਜਾਂਦੇ ਨੇ ਪੂਰਨਮਾਸ਼ੀ ਤੇ ਜਾਂਦੇ ਨੇ ਸਾਰੇ ਐਥੇ।
ਹਾਂਜੀ, ਕੈਂਦੇ ਨਾ ਅੰਬਰਸਰ ਵੀ ਚੰਗਾ ਵੇ ਅਸੀਂ ਦਰਸ਼ਨ ਦੁਰਸ਼ਨ ਵਗੈਰਾ ਕਰਕੇ ਆਂਦੇ ਆਂ ਅਸੀਂ ਮਸਾਂ
ਅੱਛਾ ਜੀ।
ਹਾਂਜੀ, ਕੈਂਦੇ ਓਦਰ ਦੇ ਪਾਪੜ ਬੜੇ ਹੈਗੇ ਨੇ ਮਸੂਰ ਹੈਗੇ ਨੇ ਓਦਰ ਦੇ।
ਹਾਂਜੀ-ਹਾਂਜੀ, ਨਈ ਅਸੀਂ
ਹੁਨ ਹੈਗੇ ਨੇ ਓਦੇ।
ਹਾਂਜੀ ਓਦਰ ਦਾ ਤਾਂ ਜਾਦਾਤਰ ਆਹੀ ਚੀਜ਼ਾਂ ਫੇਮਸ ਏ ਪਾਪੜ ਏ ਔਰ ਹੋਰ ਵੀ ਬਥੇਰਾ ਕੁਛ ਹੁੰਦਾ ਵੇ, ਵੀ ਹੋ ਜਾਂਦਾ ਯੂਜਫੁਲ ਐਹੀ ਤਾਂ ਚੀਜ਼ਾਂ ਨੇ ਓਦਰ। ਅਹ ਮਤਲਬ ਸਈ ਵੀ ਏ ਹੁਨ ਓਥੇ ਦਰਬਾਰ ਸਾਬ ਵੇਖੇਆ ਨੀ ਤੁਸੀਂ।
ਓ ਹਾਂਜੀ
ਹਾਂਜੀ-ਹਾਂਜੀ-ਹਾਂਜੀ।
ਆਪਾਂ ਜ ਜਾਂਨੇ ਆਂ ਨਾ ਅਸੀਂ ਤੋਂ ਓਦਰ ਓ ਲੈਂਨੇ ਆ ਕਾਲੀ ਮਿਰਚ ਵਾਲੇ ਪਾਪੜ ਆਂਦੇ ਨੇ ਓਦਰ ਛੇ ਸੌ ਰੁਪਏ ਕਿੱਲੋ ਵਾਲੇ।
ਅੱਛਾ ਜੀ।
ਹਾਂਜੀ ਮਤਲਬ ਓ ਬੜੇ ਸਵਾਦ ਲੱਗਦੇ ਨੇ ਓਦਰੋਂ ਈ ਲੈ ਕੇ ਆਂਦੇ ਆਂ ਅਸੀਂ।
ਅੱਛਾ ਜੇੜੇ ਭੁੰਨ ਕੇ ਖਾਂਦੇ ਨੇ ਤਵੇ ਤੇ ਲਗਾ ਲੋ।
ਤਵੇ ਤੇ ਬੁਨ ਲੋ ਜਾ ਫੇਰ ਸੇਕ ਲੋ। ਸੇਕ-ਸੇਕ ਕੇ ਵੀ ਖਾ ਲੈਂਦੇ ਨੇ ਤਵੇ ਤੇ ਓਦੇ ਤੇ।
ਹਾਂਜੀ-ਹਾਂਜੀ, ਹੂੰ-ਹੂੰ ਨੀ ਚਲੋ ਵਦੀਆ ਗੱਲ ਐ ਜੇ ਅਸੀਂ ਸੀਗੇ ਨਾ ਹੁਨ ਅਸੀਂ ਵੀ ਲੈ ਕੇ ਆਵਾਂਗੇ।
ਉੱਦਰ ਆਮ ਪਾਪੜ ਵੀ ਫੇਮਸ ਹੈਗਾ ਨੇ ਉੱਦਰ ਦੇ ਤਾਂ।
ਓ ਅੱਛਾ ਜੀ, ਹੋਰ ਓਦਰ ਇੱਕ ਫੁਲਵੜੀਆਂ ਹੁੰਦੀਆਂ ਨੇ ਬੜਾ ਕੁਛ ਹੁੰਦਾ ਏ ਹਨਾ, ਓ ਵੀ ਮਤਲਬ ਬੜਾ ਫੇਮਸ ਹੈਗਾ ਜੇ ਓ ਵੀ ਮਤਲਬ ਖਾ ਸਕਦਾ ਬੰਦਾ ਭੁੰਨ ਵੀ ਸਕਦਾ ਓਨੂੰ ਤਲਨ ਆਲੇ ਵੀ ਹੈਗੇ ਨੇ।
ਹਾਂਜੀ ਵਦੀਆ।
ਹੂੰ, ਚਲੋ ਵਧੀਆ ਗੱਲ ਏ, ਹੋਰ ਦੱਸੋ ਹੁਨ
ਹਾਂਜੀ ਵਦੀਆ ਜੀ।
ਵਦੀਆ ਈ ਚਾਈਦਾ ਗੇਐ। ਚਲੋ ਵਦੀਆ ਜੀ ਹੁਨ ਅਸੀਂ ਜਾਨਾ ਨਾ ਨਾਨਕਸਰ ਹੁਨ ਅਸੀਂ ਵੀ ਕੁਝ ਦੇਖ ਕੇ ਆਵਾਂਗੇ ਓਦਰ ਦਾ। ਕੁਛ ਮਿਲ ਜੇ ਵਦੀਆ ਜਾ ਓਦਰ ਤਾਂ ਜਾਦਾਤਰ ਤੁਆਨੂੰ ਪਤਾ ਕੱਪੜੇ ਵਗੈਰਾ ਈ ਨੇ ਹੋਰ ਤਾਂ ਕੁਛ ਨੀ ਹੈਗਾ।
ਹਾਂਜੀ-ਹਾਂਜੀ।
ਹੂੰ ਚਲੋ ਠੀਕ ਐ ਭੈਨ ਜੀ ਸਸਰੀ ਕਾਲ ਜੀ।
ਠੀਕ ਐ ਸਾਸਰੀ ਕਾਲ ਮੈਮ।